ਸਤਿ ਸ਼੍ਰੀ ਅਕਾਲ ਜੀ ਕਿਵੇਂ ਓ
ਬਸ ਜੀ ਵਧੀਆ ਵਧੀਆ ਤੁਸੀਂ ਦੱਸੋ ਤੁਸੀਂ ਕਿਵੇਂ ਓ
ਹਾਂ ਹਾਂ ਮੈਂ ਵੀ ਠੀਕ ਆਂ ਹੋਰ ਸਭ ਘਰੇ ਪਰਿਵਾਰ ਸਭ ਠੀਕ ਨੇ
ਸਭ ਵਧੀਆ ਜੀ ਸਭ ਵਧੀਆ ਤੁਹੀ ਦੱਸੋ ਉੱਧਰ ਕਿਵੇਂ ਆ ਸਭ ਠੀਕ ਨੇ
ਹਾਂਜੀ ਹਾਂਜੀ ਬਹੁਤ ਵਧੀਆ ਬਸ ਹੋਰ ਕੀ ਚੱਲ ਰਿਹਾ ਸੀਗਾ ਕੁੱਛ ਕਰ ਰਹੇ ਸੀਗੇ ਕੇ ਵੈਸੇ ਈ
ਨਹੀਂ ਨਹੀਂ ਜੀ ਬਸ ਅਖਬਾਰ ਪੜ ਰਹੇ ਸੀ ਤੇ ਉੱਥੇ ਖਬਰ ਆ ਰਹੀ ਸੀਗੀ ਕੀ ਅੱਜ ਕੱਲ੍ਹ ਮਤਲਬ ਭਾਰਤ ਵਿੱਚ ਤੰਬਾਕੂ ਦਾ ਤੇ ਸ਼ਰਾਬ ਦਾ ਸੇਵਨ ਕਿਵੇਂ ਵੱਧ ਰਿਆ ਜ਼ੋਰ ਸ਼ੋਰ ਨਾਲ
ਹਾਂ ਹਾਂ ਇਹ ਤਾਂ ਸਾਰੇ ਪਾਸੇ ਹੀ ਏ ਜੀ ਆਮ ਈ ਹੋਇਆ
ਹਾਂਜੀ ਉਹੀ ਦੇਖ ਰਹੇ ਸੀ ਨਾ ਉਹੀ ਨਾ ਕਿ ਲੋਕੀ ਸਵਾਦ ਸਵਾਦ ਚ ਕਿਵੇਂ ਖਾ ਰਹੇ ਨੇ ਕਿਵੇਂ ਮਤਲਬ ਛੋਟੇ ਤੇ ਛੋਟਾ ਬੱਚਾ ਵੀ ਲੱਗਿਆ ਹੋਇਆ
ਤੁਹਾਨੂੰ ਪਤਾ ਈ ਹੈ ਤੁਹਾਨੂੰ ਪਤਾ ਈ ਹੈ ਬੀ ਲੋਕੀ ਕਿਵੇਂ ਆਪਦਾ ਨਾ ਸਾਰਾ ਕੁੱਛ
ਲੋਕਾਂ ਦੀ ਸੰਗਤ ਵੀ ਉਹੋ ਜੀ ਹੋ ਗਈ ਆ ਕਿ ਮਤਲਬ ਕਿ ਰਹਿੰਦੇ ਵੀ ਉਹਨਾਂ ਨਾਲ ਜਿਹੜੇ ਗੁਟਕੇ ਦਾ ਸੇਵਨ ਕਰਦੇ ਹੋਣ ਤੇ ਹੁਣ ਜੇ ਉਹਨਾਂ ਨਾਲ ਰਹਿਣਗੇ ਤਾਂ ਉਹਨਾਂ ਨੂੰ ਆਦਤ ਤਾਂ ਪਏਗੀ ਪਏਗੀ ਇੱਕ ਦੂਜੇ ਨੂੰ ਵੇਖ ਕੇ
ਉਹੀ
ਉਸ ਤੋਂ ਬਾਅਦ ਤੁਸੀਂ ਇਹ ਵੇਖੋ ਅੱਜ ਕੱਲ ਇੱਕ ਤਾਂ ਵਿਹਲੇ ਨੇ ਲੋਕ ਕਿ ਰੋਜ਼ਗਾਰ ਹੈ ਨੀ ਜਿੰਹਨਾਂ ਕੋਲ ਰੋਜ਼ਗਾਰ ਹੈ ਨੀ ਉਹਨਾਂ ਨੇ ਕਰਨਾ ਕਿ ਏ ਇਹੀ ਗੁਟਕੇ ਤੇ ਸ਼ਰਾਬ ਦੇ ਪਾਸੇ ਆ ਹੀ ਜਾਣਾ ਖਾਣ ਪੀਣ ਨੂੰ ਇਹੀ ਤਾਂ ਚੱਲਦਾ ਜੀ ਸਾਰੇ ਪਾਸੇ ਮਤਲਬ ਆਪਾਂ ਇੱਕ ਪਾਸੇ ਨੀ ਕਹਿ ਸਕਦੇ। ਸਾਰੇ ਬਸ ਇਹੀ ਇਹਦਾ ਈਂ ਸੇਵਨ ਵੱਧ ਰਿਹਾ। ਜੇ ਸੇਵਨ ਵੱਧ ਰਿਹਾ, ਮਤਲਬ ਤੁਸੀਂ ਇਹ ਵੇਖੋ ਇਹਨਾਂ ਦਾ ਇਹਨਾਂ ਦਾ ਪ੍ਰਾਈਜ਼ ਤਾਂ ਵੱਧ ਨੀ ਰਿਹਾ, ਤੇ ਬਸ ਇਹੀ ਜ਼ਿਆਦਾ ਈ ਆਈ ਜਾਂਦੇ ਮਾਰਕਿਟ ਵਿੱਚ ਕੀ ਕਹਿ ਸਕਦੇ ਆ ਹੁਣ ਇਹਨਾਂ ਨੂੰ ਬਹੁਤ ਜ਼ਿਆਦਾ ਜੀ ਇਨਾ ਤੁਸੀਂ ਇਹ ਵੇਖੋ ਹੁਣ ਅਠਾਰਾਂ ਸਾਲ ਇਥੇ ਸਪੈਸ਼ਲ ਲਿਖਿਆ ਹੁੰਦਾ ਇਹਨਾਂ ਦੇ। ਉਹਦੇ ਤੇ ਕਾਗਜ਼ ਦੇ ਬਾਹਰ ਕਿ ਅਠਾਰਾਂ ਸਾਲ ਤੋਂ ਵੱਧ ਆਲੇ ਖਾਣ ਤੇ ਉਹਨਾਂ ਦੀ, ਆਬਦੀ ਸਾਰੀ ਜਿੰਮੇਵਾਰੀ ਹੋਏਗੀ ਜੇ ਮਤਲਬ ਇਹ ਨੁਕਸਾਨ ਵੀ ਕਰ ਸਕਦੀ ਆ। ਫੇਫੜਿਆਂ ਦਾ ਕੈਂਸਰ ਵੀ ਕਰ ਸਕਦੀ ਆ ਕਿ ਮਤਲਬ ਫਿਰ ਵੀ ਲੋਕੀ ਸੁਧਰਦਾ ਨੀ ਗਾ। ਫਿਰ ਵੀ ਇਹਦਾ ਸੇਵਨ ਕਰਦਾ ਰਹਿੰਦਾ ਪਰ ਉਹਨਾਂ ਨੂੰ ਹੋਣਾ ਚਾਹੀਦਾ ਨਾ ਜੇ ਉਹਨਾਂ ਨੇ ਸਪੈਸ਼ਲ ਲਿਖਿਆ ਉੱਥੇ ਉਹਨਾਂ ਦੇ ਕਾਗਜ਼ ਦੇ ਬਾਰ ਕੀ ਇਹ ਦਾ ਸੇਵਨ ਨਾ ਕਰੋ ਹਾਨੀਕਾਰਕ ਕੇ ਪਰ ਲੋਕਾਂ ਨੂੰ ਸਮਝ ਆਣੀ ਚਾਹੀਦੀ ਆ, ਨਾ ਫਿਰ ਨਾ ਕਰੋ ਉਹਨਾਂ ਦਾ ਸੇਵਨ। ਲੋਕੀ ਫਿਰ ਵੀ ਸੇਵਨ ਉਹਨਾਂ ਦਾ ਕਰਦਾ ਰਹਿੰਦਾ।
ਨਈਂ, ਉਹੀ ਗੱਲ ਐ ਨਾ ਵੀ ਲੋਕੀ ਜੇ ਮਾੜਾ ਮੋਟ ਤਾਂ ਆਪਦੇ ਵੱਲ ਦੇਖਣ ਕਿਉਂਕਿ ਇਹ ਤਾਂ ਸਾਰਿਆਂ ਦੇ ਘਰ ਦੀ ਹੀ ਗੱਲ ਐ ਮੈਂ ਤਾਂ ਕਵਾਂਗੀ, ਸ਼ਰਾਬੀ ਤਾਂ ਹਰ ਘਰ ਚ ਹੈਗੀ ਹੈ ਉਹ ਤਾਂ ਹੈ ਨੀ ਵੀ ਸ਼ਰਾਬੀ ਵੀ, ਕਿਤੇ ਹੈ ਕਿਤੇ ਨਹੀਂ ਇਹ ਸਾਰਾ ਹੁਣ ਤਾਂ ਮੰਨ ਲਓ ਤੁਸੀਂ ਅਠਾਰਾਂ ਚ ਬਾਦ ਚ ਆਉਂਦੇ ਆ ਲੋਕੀ ਸ਼ਰਾਬਾਂ ਨੂੰ ਪਹਿਲਾਂ ਮੂੰਹ ਲਾਉਂਦੇ ਆ, ਇਹ ਅੱਜ ਕੱਲ੍ਹ ਰੈਡ ਵਾਈਨ ਜੀ। ਚੱਲ ਗਈ ਮੋਦਕੀ ਮੋਦਕਾ ਈ ਚੱਲ ਗਿਆ। ਇਹ ਲੋਕੀ ਬਸ ਇਹਦੇ 'ਚ ਪਾਗਲ ਹੋਏ ਪਏ ਨੇ ਵੀ ਸਵਾਦ ਦੇ ਚੱਕਰ 'ਚ ਜੀ ਤੇ ਜਦੋਂ ਦਾ ਬਹਿ ਗਿਆ। ਉਹ ਬਸ ਬੈਠਣ ਦੀ ਦੇਰ ਆ ਵੀ ਉਹਦੇ ਈ ਉਹ ਜਿੱਬ 'ਚ ਚੜ੍ਹ ਗਿਆ। ਕਿਉਂਕਿ ਸਰੀਰ 'ਚ ਕਦੋਂ ਉਤਰਨ ਲੱਗ ਜਾਏਗਾ ਪਤਾ ਹੀ ਨੀ ਚੱਲਣਾ ਕਿਸੇ ਨੂੰ ਉੱਥੇ ਕਿੱਥੇ ਕਿੰਨੇ ਹੀ ਲੋਕਾਂ ਦੇ ਬਰਬਾਦ ਹੋ ਰਿਹਾ ਆ। ਉਹੀ ਨਾ ਕਿੰਨੇ ਲੋਕਾਂ ਦੇ ਘਰ ਬਰਬਾਦ ਹੋ ਰਿਹਾ ਆ ਪਿੱਛੇ ਸਾਡੇ ਰਿਸ਼ਤੇਦਾਰੀ 'ਚ ਵੀ ਦੋ ਮੋਤਾਂ ਤਾਂ ਹੋਈ ਆ ਸਿਰਫ ਸਿਰਫ ਉਹਨਾਂ ਦੇ ਲਿਵਰ ਸੜਨ ਨਾਲ, ਉਹ ਜਿਗਰ ਉਹਨਾਂ ਸੜਿਆ ਕਿਉਂ ਆ ਸ਼ਰਾਬ ਕਰਕੇ ਸ਼ਰਾਬ ਵਾ ਪੀਦੇ ਸੀ, ਵੀ ਲੋਕੀ ਇਹੋ ਜਿਹੇ ਵੀ ਹਾਲ ਨੇ ਵੀ ਉਹਨਾਂ ਦੀ ਮੌਤ ਹੀ ਹੋ ਗਈ ਸਿੱਧਾ, ਨਾਲੇ ਪੀਕੇ ਹੀ ਹੋਈ ਆ। ਤੇ ਹੀ ਹੋਈ ਸੀ ਆਖਰੀ ਵਾਰੀ, ਉਹਨਾ ਨੇ ਐਹੋ ਹਾਲ ਨੇ ਜਿਹਨਾਂ ਨੂੰ ਹਜੇ ਡਾਕਟਰਾਂ ਨੇ ਡਾਕਟਰਾਂ ਨੇ ਕਿਹਾ ਵੀ ਹੋਇਆ ਨਾ ਵੀ ਛੱਡਣੀ ਪੈਣੀ ਤਾਂ ਨੀ ਕੋਈ ਬਚਾ ਸਕਦਾ ਉਹ ਫੇਰ ਵੀ ਪੀਂਦੇ ਆ ਦੋ ਦਿਨ ਮਿਸ ਕਰਗੇ ਵੀ ਹਾਂ, ਹਾਂ। ਵੀ ਸਾਰਿਆਂ ਨੂੰ ਪੈਰੀ ਆ, ਪਰ ਫਿਰ ਵੀ ਜਿਹੜੀ ਲੱਤ ਇੱਕ ਆਰੀ ਮਗਰ ਪੈ ਗਏ ਨਾ ਲੱਤ ਲੱਗ ਗਈ। ਫੇਰ ਉਹ ਕੁਛ ਨੀ ਦੇਖਦੇ ਕਰਦੇ ਵੀ ਅਸੀਂ ਕੁਛ ਕਰਨਾਗੇ ਜਾਂ ਕੁੱਛ ਬਣਾ ਦੇ ਲਈ ਨਾ, ਤਾਂਹੀ ਉਹ ਛੋਟੇ-ਛੋਟੇ ਜਵਾਕ ਦਾ ਉਹ ਹੁੱਕ
ਤਲ
ਹੁੱਕਾ ਚਾੜਨ 'ਚ ਤੇਜ ਨੇ ਛੋਟੇ-ਛੋਟੇ ਜਵਾਕ ਤਾਂ ਤੁਸੀਂ ਇਹ ਸਿਗਰਟ ਤਾਂ ਇਹ ਵੱਡੀ-ਵੱਡੀ ਸਮੋਕਿੰਗਾਂ ਕਰਦੇ ਕਲੱਬਾਂ 'ਚ ਜਾ-ਜਾ ਕੇ ਗੰਦ ਪਾਦੇ ਜਿਹੜੇ ਨੇ ਨੱਚਣ ਦੇ ਮਾਈਆ ਕੀ ਕਰਦੇ ਅੱਡ-ਅੱਡ ਨਾ ਕੁੜੀਆਂ ਵਾਂਗ ਨਾ ਮੁੰਡੇ ਵਾਂਗ
ਤੁਸੀਂ ਇਹ ਦੇਖੋ ਨਾ ਕਿ ਜੇ ਬਾਕੀ ਸਾਰੇ, ਬਾਕੀ ਸਾਰੇ ਚੀਜ਼ਾਂ ਤੇ ਨਾ ਰੋਕ ਲੱਗ ਜਾਂਦੀ ਆ, ਪਰ ਸਰਕਾਰਾਂ ਤੰਬਾਕੂ ਤੇ ਸ਼ਰਾਬ ਤੇ ਕਦੇ ਰੋਕ ਨੀ ਲਾਉਂਦੀ ਪਈ ਨਾ ਉਹਨਾਂ ਦਾ ਸੇਵਨ ਘਟਾਦੀ ਪਈ। ਕਿਉਂ ਨੀ ਘਟਾ ਰੀ, ਨਾ ਇਹ ਚੀਜ਼ਾਂ ਮਹਿੰਗੀਆਂ ਹੋ ਰੀਆਂ। ਉੱਤੋ ਇਹਨਾਂ ਦਾ, ਮੁੱਲ ਵੀ ਇੰਨਾ ਘੱਟ ਰਿਹਾ ਨਾ ਲੋਕੀ ਵੱਧ ਤੋਂ ਵੱਧ ਖਰੀਦ ਜਾਂਦੇ ਨੇ, ਹੁਣ ਤੁਸੀਂ ਮੰਨਲੋ ਸ਼ਰਾਬ ਆ ਉਹ ਪੰਜਾਹ ਰੁਪਏ ਦੀ ਵੀ ਆ ਸਕਦੀ ਆ। ਹੁਣ ਸਾਰੇ ਇਹਨਾਂ ਤਾਂ ਕਮਾ ਈ ਲੈਂਦੇ ਨੇ, ਜਿਹਨਾਂ ਨੂੰ ਲੱਤ ਲੱਗੀ ਉਹ ਤਾਂ ਕਮਾਕੇ ਪੀ ਈ ਲੇਂਦੇ ਨੇ। ਦਿਹਾੜੀ ਤੇ ਕਈ ਤਾਂ ਸਵੇਰ ਦੇ ਲੱਗੇ ਹੁੰਦੇ, ਉਹਨਾਂ ਦੀ ਤਾਂ ਸਵੇਰ ਦੀ ਆਹ ਨਾਸ਼ਤਾ ਵੀ ਸ਼ਰਾਬ ਨਾਲ ਹੁੰਦਾ ਕਈਆਂ ਦਾ, ਤਾਂ। ਸਾਰਾ ਦਿਨ ਲੱਗੇ ਰਹਿੰਦੇ ਨੇ, ਤਿੰਨ-ਤਿੰਨ ਬੋਤਲਾਂ ਪੀਣ।
ਓਹੀ ਮੈਂ ਤੁਹਾਨੂੰ ਕਹਿਣਾ ਚਾਹ ਰਹੀ ਆ ਨਾ, ਵੀ ਲੋਕਾਂ 'ਚ ਇੰਨਾ ਜ਼ਿਆਦਾ ਹਾਂ-ਹਾਂ-ਹਾਂ, ਲੋਕਾਂ 'ਚ ਇੰਨਾ ਜ਼ਿਆਦਾ ਇਹ ਚੀਜ਼ ਉੱਤੇ ਹੋਕੇ ਆ ਰਹੀ ਆ ਨਾ। ਵੀ ਚਲੋ ਗਰੀਬ ਘਰਦੇ ਆ ਨਾ ਜੇ ਫੇਰ ਰਿਕਸ਼ਾ ਵਾਲੇ ਹੋਗੇ, ਆਟੋ ਵਾਲੇ ਹੋਗੇ, ਆ ਫਿਰ ਥੋੜੇ ਤੇ ਮਾੜੇ ਹੋ ਗਏ, ਮਿਸਤਰੀ ਹੋਗੇ, ਆਮ ਏ ਸਿਮੰਟ ਸਿਮੁੰਟਾ ਦਾ ਕੰਮ ਕਰਦੇ ਭੱਠੇ ਆਲੇ। ਇਹ ਤੇ ਚਲੋ ਇਹ ਗੁੱਟ ਖਾ ਲੈਂਦੇ ਨੇ, ਇਹ ਉਹ ਤੰਬਾਕੂ ਵਗੈਰਾ ਲਾ ਲੈਂਦੇ ਨੇ। ਮੂੰਹ 'ਚ ਪਾ ਲੈਂਦੇ ਨੇ, ਉਹਨਾਂ ਨੂੰ ਚਲੋ ਉੱਥੋ ਆਲੇ ਇਹਨਾਂ ਤੋਂ ਵੱਧ ਆਲੇ ਆਣਗੇ, ਇਹ ਰਾਤੀ ਚਲੋ ਬੈਠਕੇ ਸ਼ਰਾਬ-ਸ਼ਰੂਬ ਠੇਕਿਆਂ ਤ ਪੀ ਤਦ ਈ ਉਥੇ ਆ। ਰੈਸਟੋਰੈਂਟ'ਚ, ਪੀਨ ਮੁਰਗਾ ਖਾਣਗੇ, ਏ ਕਰਨਗੇ, ਉਹ ਕਰਨਗੇ, ਇਸ ਤੋਂ ਵੱਧ ਉੱਚੇ ਹਾਂ, ਇਸ ਤੋਂ ਵੱਧ ਉੱਚ ਵੱਡੇ ਸ਼ਹਿਰ ਆਗੇ, ਵੱਡੇ ਸ਼ਹਿਰਾਂ ਆਲੇ ਲੋਕ ਉਹ ਬਈ ਕਲੱਬ ਤੋਂ ਬਿਨਾਂ ਤਾਂ ਉਹਨਾਂ ਦਾ ਉਹ ਤਾਂ ਸਰਦਾ ਈ ਨਹੀਂ ਮੈਨੂੰ ਤਾ ਲੱਗਦਾ, ਉਹ ਤਾਂ ਸ਼ਾਮ ਨੂੰ ਉਹਨਾ ਦੀ ਕਲੱਬ ਬਿਨਾ ਤਾਂ ਰੋਟੀ ਨੀ ਜਾਂਦੀ। ਅੰਦਰ, ਕਲੱਬਾਂ ਦੇ ਨਾਲ ਈ ਉਹਨਾਂ ਦਾ ਸਾਰਾ ਕੁਛ ਆ ਜਗ੍ਹਾ ਜਿਕਸ
ਹਾਂਜੀ, ਤੁਸੀਂ ਏ ਦੇਖੋ ਨਾ ਹੁਣ ਗੁਟਕਾ ਲੋਕੀ ਖਾ ਤਾ ਲੈਂਦੇ ਨੇ, ਗੁਟ ਗੁਟਕਾ ਖਾਕੇ ਕਰਦੇ ਤੇ ਕੀ ਏ, ਇਹ ਥਾਂ-ਥਾਂ ਤੇ ਥੁੱਕਣ ਲੱਗ ਜਾਂਦੇ ਨੇ। ਤੁਸੀਂ ਇਹ ਵੇਖੋ ਕਿ, ਅੱਜ-ਕੱਲ‌ ਜੇ ਲੋਕਾਂ ਨੇ ਕੰਧਾਂ ਤੇ ਪੇਂਟ ਕਰਾਇਆ ਹੋਵੇ। ਉਹੀ, ਕੰਧਾਂ ਤੇ ਪੇਂਟ ਕਿਰਾਇਆ ਹੋਵੇ, ਉਹ ਵੀ ਪੂਰਾ ਲਾਲ ਰੰਗ ਕਰ ਦਿੰਦੇ ਨੇ। ਤੁਸੀਂ ਇਹ ਦੇਖੋ ਬਸ ਸਟੈਂਡ ਨਹੀਂ ਛੱਡਦੇ, ਲੋਕੀ ਰੇਲਵੇ ਸਟੇਸ਼ਨ ਨਹੀਂ ਛੱਡਦੇ, ਉਹਨਾਂ ਨੂੰ ਇਹ ਨਹੀਂ ਹੈ ਕਿ ਕਿਤੇ ਸਾਇਡ ਜਾਕੇ ਥੁਕਦੀ ਏ, ਉਹ ਤਾਂ ਬਿਲ ਣ ਚਾਹੇ ਵਿਚਕਾਰ ਥੁੱਕਣ, ਚਾਹੇ ਜਿੱਥੇ ਮਰਜ਼ੀ ਥੁੱਕਣ, ਇਹ ਨੀ ਵੇਖਦੇ
ਓਹੀ ਮੈਂ ਤੁਹਾਨੂੰ ਦੱਸ ਰਹੀ ਆਂ, ਵੀ ਇਹਨਾਂ ਲੋਕਾਂ ਨੂੰ ਲੋਕਾਂ ਨੂੰ ਇੰਨਾ ਵੀ ਨਹੀਂ ਹੈਗਾ ਨਾ ਕਿਸੇ ਦੀ ਉਹ ਹੁੰਦੀ, ਨਾਲੇ ਸਰੇਆਮ ਚੱਲਦਾ ਭਾਵੇਂ ਤੁਸੀਂ ਕਹਿ ਰਹੇ ਓ ਨਾ ਕਿ ਉਹਦੇ ਤੇ ਲਿਖ ਲਿਖਿਆ ਵੀ ਹੁੰਦਾ ਏ, ਐਵੇਂ ਨੀ ਪੀਣੀ ਏ ਅਠਾਰਾਂ ਨੂੰ ਨੀ ਪੀਣੀ
ਹਾਂ, ਉੱਥੇ ਸਪੈਸ਼ਲ ਲਿਖਿਆ ਹੁੰਦਾ ਕਿ ਇੱਥੇ ਥੁੱਕਣਾ ਮਨਾ ਏ। ਪਰ ਲੋਕੀ ਫੇਰ ਵੀ ਓਥੇ ਹੀ ਥੁੱਕਦੇ ਦੇ ਨੇ, ਤੁਸੀਂ ਇਹ ਵੇਖੋ ਨਾ ਕਰਮਚਾਰੀ ਕਿੰਨੀ ਸਫ਼ਾਈ ਕਰ ਲੈਣਗੇ? ਇਹੀ ਤਾ ਗੱਲ ਐ ਨਾ ਕਰਮਚਾਰੀ ਕਿੰਨਾ ਸਫ਼ਾਈ ਕਰ ਲੈਣਗੇ, ਉੱਤੋਂ ਲੋਕੀ ਸ਼ਰਾਬ ਪੀਕੇ, ਰਾਤ ਨੂੰ ਆਪ ਦੇ ਪਰਿਵਾਰ ਨਾਲ ਈ ਇੰਨੀ ਬਦਤਮੀਜ਼ੀ ਕਰਦੇ ਨੇ, ਸਮਝ ਈ ਨਹੀਂ ਆਂਦੀ ਉਹ
ਨਹੀਂ ਬਦਤਮੀਜ਼ੀ ਕਰਦੇ ਆ, ਨਾਲੇ ਪਤਾ ਕੀ ਆ ਅੱਜ-ਕੱਲ ਡੈਮ'ਚ ਆਹ ਜਿਹੜਾ ਪੀਣ ਵਾਲੇ ਵੀ ਹੋ ਗਏ, ਪਰ ਨਾ ਇਹ ਪੀਣ ਵਾਲੇ ਚਲੋ ਇਹਨਾਂ ਦੇ ਆਪਸੀ ਘਰ ਦੇ ਮਾਮਲੇ ਨੇ। ਪੀਣ ਵਾਲੇ ਦੇ ਬਾਅਦ ਵੀ ਜਦੋਂ ਇਹ ਕੋਈ ਇਹਨਾਂ ਨੂੰ ਰੋਕਣ ਟੋਕਣ ਵਾਲਾ ਨਹੀਂ। ਕਿਉਂਕਿ, ਜਿਨਾਂ ਨੇ ਬੋਲਿਆ ਹੁੰਦਾ ਨਾ ਇਹਨਾਂ ਨੂੰ ਉਹ ਵੀ ਇਹਨਾਂ ਦੀ ਨਾ ਆਦਿ ਹੋ ਜਾਂਦੇ ਵੀ ਇਹਨਾਂ ਨੇ ਸੁਣਨੀ ਤਾਂ ਹੈ ਨੀ ਸਾਡੀ, ਅਸੀਂ ਅਗਰ ਟਾਈਮ ਖ਼ਰਾਬ ਕਰਾਂਗੇ ਇਹਨਾਂ ਨੂੰ ਬੋਲ-ਬੋਲਕੇ ਪਰ ਦੁਨੀਆਂ ਦੇ ਅੱਗੇ ਉਹ ਉਹਨਾਂ ਦੀ ਵੀ ਉਹਨਾਂ ਦੀ ਵੀ ਸਾਈਡ ਲੈਂਦੇ, ਵੀ ਉਹਨਾਂ ਦੇ ਹੱਕ ਦਾ ਬੋਲਦੇ ਆ ਵੀ ਕੋਈ ਨੀ ਸਾਨੂੰ ਸਾਨੂੰ ਤਾਂ ਨੀ ਕੁਛ ਕਹਿੰਦਾ ਨਾ, ਵੀ ਤਹਾਨੂੰ ਕਾਹਦੀ ਦਿੱਕਤ ਹੈ ਪੀਂਦਾ ਯੇ ਏ ਵੋ ਆ ਤੁਸੀਂ ਮਤਲਬ ਉੱਥੇ, ਮਾੜਾ ਮੋਟਾ ਤੇ ਸਖਤੀ ਨਾਲ ਤੁਸੀਂ ਵੀ ਪੇਸ਼ ਆਓ ਨਾ। ਮਾੜੇ ਜੇ ਤੁਸੀਂ ਪੈਸੇ ਪੂਸੇ ਲਕੋ ਲੋਂ ਦੋ ਫੇਰ ਉਸ ਚੀਜ਼ ਨੂੰ, ਹਾਂ ਤੁਸੀਂ ਨਾ ਬੜਾਵਾ ਦੋ, ਕਿਉਂਕਿ ਇਹ ਆਪੇ ਘਰ ਦੀ ਹੀ ਹੈ ਜਿਹੜੀ ਹੁਣ ਦੇਖੋ ਕੌਣ ਐ ਪਿਓ
ਠੇਕਿਆਂ ਦੇ ਠੇਕੇ ਬੰਦ ਕਰਨੇ ਚਾਹੀਦੇ, ਪਰ ਅੱਜ ਕੱਲ੍ਹ ਸਰਕਾਰ ਬਿਨਾਂ ਮਤਲਬ ਤੁਸੀਂ ਦੇਖੋ ਨਾ, ਲੋਕੀ ਬਿਨਾਂ ਲਾਇਸੈਂਸ ਤੋਂ ਠੇਕੇ ਕੇ ਚਲਾਈ ਜਾ ਰਹੇ ਨੇ। ਪੈਸੇ ਦੇ -ਦੇ ਕੇ ਚਲੋ ਓਨਾਂ ਨੂੰ ਐ, ਅਸੀਂ ਤਾਂ ਪੈਸੇ ਕਮਾਣੇ ਆ ਤੁਹਾਨੂੰ ਵੀ ਉੱਤੋਂ ਦੇ ਦਾਂਗੇ। ਥੋੜੇ।
ਪਤਾ ਕੀ ਆ, ਆਹ ਸਰ ਕਾਰਾ ਤਾਂ ਆਪ, ਜੇ ਮਾੜਾ ਮੋਟਾ ਜਿੱਤ ਜੁਤ ਗਈਆਂ ਕਿਤੇ ਤਾਂ ਆਪ ਜਸ਼ਨ ਮਨਾ ਲਈਏ ਤਾਂ ਠੇਕੇ ਕਿਆ ਤੋਂ ਹੀ ਆਉਂਦੇ ਇਹਨਾਂ ਦੇ ਵੀ। ਇਹਨਾਂ ਤਾਂ ਆਪ ਜਸ਼ਨ ਮਨਾਉਣ ਲਈ ਇਹ ਤਾਂ ਵੱਡੀ- ਵੱਡੀ ਪਾਰਟੀਆਂ ਕਰਦੇ ਨੇ, ਪੈਗ ਹੀ ਤਾਂ ਲਾਉਂਦੇ ਉੱਥੇ ਬਹਿ ਕੇ। ਹੋਰ ਕੁਛ ਇਹ ਸ਼ਰਾਬਾ ਪੀਂਦੇ ਉੱਥੇ ਬੈਠ ਕੇ, ਹੁਣ ਇਹੋ ਜਿਹਾ ਦਾ ਇਹ ਹਾਲ ਆ ਵੀ ਵੱਡੇ ਵਡੇਰਿਆਂ ਦੇ ਇਹੀ ਹਾਲਾ ਵੀ ਜਿਨਾਂ ਨੇ
ਕੀ ਉਹਨਾਂ ਨੇ ਕੋਈ ਪਾਰਟੀ ਪੂਰਟੀ ਕਰਨੀ ਐ ਅੱਜ- ਕੱਲ੍ਹ ਲੋਕਾਂ ਨੇ। ਸਾਰਿਆਂ ਨੇ ਸ਼ਰਾਬ ਵੀ ਪੀਣੀ ਹੈ ਬਹਿ- ਬਹਿ ਕੇ ਉੱਥੇ।
ਸਰੀਆਂ ਵੀ ਇੱਕ ਹੀ ਚੀਜ਼ ਵਾਰੀ- ਵਾਰੀ ਜੇ ਲੋਕੀ ਕਰੀ ਜਾਣਗੇ ਵੀ ਆਪਾਂ ਨਾਲ ਹੀ ਉਹਨਾਂ ਦੇ ਵੇਖਾ ਵਿਖਾਈ ਜੇ ਤੁਸੀਂ ਸਰਕਾਰਾਂ ਇਹੋ ਜਿਹੀਆਂ ਕਰ ਹੋ ਤਾਂ ਫਿਰ ਦੂਜੀ ਤਾਂ ਫਿਰ ਤੁਸੀਂ ਕੀ ਤੁਸੀਂ ਕਹਿ ਰਹੇ ਹੋ ਵੀ, ਤੁਸੀਂ ਛੱਡ ਦੋ, ਐਂ ਕਰਦੋ, ਉਹ ਕਰ ਦੋ ਨਸ਼ਾ ਛੱਡ ਦੋ। ਹੁਣ ਤੁਹਾਡਾ ਚਿੱਟਾ ਚੁੱਟਾ ਸਾਰਾ ਉਧਰੋਂ ਹੀ ਆਉਂਦਾ, ਇਹਨਾਂ ਦੇ ਥੱਲੋਂ ਤਾਂ ਆਉਂਦਾ। ਇਹਨਾਂ ਨੂੰ ਵੀ ਪਤਾ ਸਾਰਾ ਪਰ ਫੇਰ ਵੀ ਕੋਈ ਰੋਕ- ਟੋਕ ਹੈਨੀ, ਕਿਉਂਕਿ ਇਹਨਾਂ ਦੀ ਆਪ ਵੀ ਜੇਬ ਵੀ ਤਾਂ ਸਿੱਕ ਦੀ ਐ। ਆਪਦੀ ਨੇ ਸਾਰਾ ਕੁਛ ਭਰਨਾ ਆਉਂਦਾ, ਆਪਦੇ ਘਰ ਖਾਲੀ ਨੀੇ ਫੇਰ ਉਹ ਸਾਰਾ ਕੁ ਇਹਨਾਂ ਦੇ ਆਪ ਈ ਅੰਦਰ ਚੱਲਦਾ, ਤਾਂ ਕਰਕੇ ਅੱਜ ਕੋਲ ਕੋਈ ਟਿਕਾਵ ਹੈ ਨੀ ਕਿਸੇ ਨੂੰ। ਨਾਈਓ ਨਾ ਹੀ ਕੋਈ ਸੁਣਦਾ ਪਿਆ ਨਾ ਹੀ ਕੋਈ ਕਿਸੇ ਦੀ ਸੁਣਦਾ ਨਾ ਕੋਈ ਘਰਦਿਆਂ ਦੀ ਚੱਲਦੀ, ਨਾ ਕਿਸੇ ਹੋਰ ਦੇ ਕਿਤੇ ਵੀ ਚੱਲਦੀ।
ਅੱਜ -ਕੱਲ ਦੇਖ ਦੇਖੋ ਨਾ ਲੋਕੀ ਘਰ ਦੀ ਕੱਢੀ ਵੀ ਪੀਂਦੇ ਨੇ, ਹੁਣ ਓੰਦੇ ਚ ਵੀ ਤੇ ਕਿੰਨਾ ਨਸ਼ਾ ਹੁੰਦਾ। ਉਹ ਵੀ ਪਿੰਡਾਂ ਦੀ ਸ਼ਰਾਬ ਬਣਦੀ ਆ, ਸ਼ਰੇਆਮ ਸ਼ਰਾਬ ਬਣਦੀ ਆ, ਲੋਕੀ ਪੁਲਿਸ ਉਹ ਵੀ ਧਿਆਨ ਨੀ ਰੱਖਦੀ ਗੀ, ਸ਼ਰੇਆਮ ਜਿਹੜੀ ਸ਼ਰਾਬ ਬਣਦੀ ਪਿੰਡਾਂ ਚ ਤੇ ਉਹਨੂੰ ਈ ਰੋਕਦੀ ਐ। ਉਹਨਾਂ ਨੂੰ ਬਸ ਇਹ ਹੁੰਦਾ ਕਿ ਚਲੋ ਬਣਾ ਲੈਣਗੇ, ਅਸੀਂ ਵੀ ਲੈ ਲਾਗੇ ਥੋੜੀ ਜਿਹੀ। ਤੇ ਚਲੋ ਉਹ ਵੀ ਆਵਦਾ ਪੀ ਲੈਣਗੇ। ਪਰ ਇਹ ਨੀ ਨਾ ਵੇਖਦੇ ਪੁਲਿਸ ਆ ਤੇ ਕਿ ਉਹ ਕਿੰਨੀ ਤੇਜ਼ ਸ਼ਰਾਬ ਹੁੰਦੀ ਐ ਤੇ ਉਹ ਕਿੰਨੀ ਹਾਨੀਕਾਰ ਕ ਹੋ ਸਕਦੀ ਆ।
ਹਾਂ ਬਾਹ ਇੰਨਾ ਕੁਛ ਨੀ ਕਿਸੇ ਲਈ ਕੁਛ ਨੀ ਮਾਇਨੇ ਰੱਖਦਾ, ਕੌਣ ਕਿੰਨਾ ਅਸੀਂ ਕਿਸੇ ਦਾ ਨੁਕਸਾਨ ਕਰ ਰਹੇ, ਹਾਲਾਂਕਿ ਉਹ ਆਪਦਾ ਹੀ ਕਰ ਰਹੇ ਨੇ ਸਭ ਤੋਂ ਜ਼ਿਆਦਾ, ਖੋਖਲਾ ਕਰ ਰਹੇ ਨੇ ਆਪਦੇ ਸਰੀਰ ਨੂੰ। ਕੰਡਮ ਬਣਾ ਰਹੇ ਨੇ, ਕਿਸੇ ਲਾਇਕ ਨਹੀਂ ਛੱਡ ਰਹੇ। ਫੇਰ ਵੀ, ਜੇ ਧਿਆਨ 'ਚ ਦੇ ਦੇਣ ਤਾਂ ਬਹੁਤ ਵਧੀਆ ਨੀ ਤਾਂ ਬਈ ਆਪ ਹੀ ਗਾਲ ਕੇ, ਦੁਨੀਆਂ ਤੋਂ ਹੀ ਨਿਕਲ ਜਾਣਗੇ ਹੋਰ ਤਾਂ ਕੀ ਆ।
ਜੀ ਚਲੋ ਕੋਈ ਨਾ, ਜੀ ਸ਼ਸੀ ਸ਼੍ਰੀ ਅਕਾਲ।